ਹੈਲੋ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਜੀ ਤੁਸੀਂ
ਵਧੀਆ ਮੈਮ ਤੁਸੀਂ ਦੱਸੋ?
ਅਸੀਂ ਜੀ ਠੀਕ ਆ ਜੀ। ਤੇ ਮੈਮ ਅੱਜ ਆਪਾਂ ਗੱਲ ਕਰਾਂਗੇ ਫੈਸ਼ਨ ਡਿਜ਼ਾਇਨਰ ਤੇ ਤੇ ਅੱਜ ਕੱਲ ਦਾ ਜਿਹੜਾ ਫੈਸ਼ਨ ਨ ਹੈਗਾ ਉਹਦੇ ਬਾਰੇ ਵੀ ਗੱਲ ਕਰਾਂਗੇ ਕਿ ਲੋਕ ਕਿਸ ਤਰ੍ਹਾਂ ਦੇ ਕੱਪੜੇ ਪਹਿਨਣਾ ਪਸੰਦ ਕਰਦੇ ਨੇ ਹੈਗੇ।
ਜੀ-ਜੀ।
ਹਾਂਜੀ ਤੇ ਪੁਰਾਣੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਪਹਿਨਣੇ ਪਸੰਦ ਕਰਦੇ ਸੀਗੇ।
ਠੀਕ ਹੈ ਜੀ।
ਅੱਜ ਆਪਾਂ ਇਸ ਟੋਪਿਕ ਤੇ ਦੋਨੇ ਚੀਜ਼ਾਂ ਦਾ ਡਿਫਰੈਂਸ ਆ ਜਿਹੜਾ ਉਹ ਦੇਖਾਂਗੇ ਪੁਰਾਣੇ ਸਮੇਂ ਤੇ ਹਣ ਵਾਲੇ ਸਮੇਂ ਦੇ ਵਿੱਚ ਹਾਂਜੀ ਤੇ ਮੈਮ ਜਿਹੜਾ ਫੈਸ਼ਨ ਹੈਗਾ ਦੇਖੋ ਇਹ ਪੁਰਾਣੇ ਸਮੇਂ ਤੋਂ ਚਲਦਾ ਆ ਰਿਹਾ ਜਿਵੇਂ ਕੀ ਲਾ ਲੋ ਵੀ ਅਲੱਗ-ਅਲੱਗ। ਤਰ੍ਹਾਂ ਦੇ ਕੱਪੜੇ ਪਹਿਨਣਾ ਹਨਾ।
ਹਾਂਜੀ।
ਵੀ ਉਹਦੇ ਬਾਰੇ ਆਪਾਂ ਕਹਿ ਸਕਦੇ ਹਾਂ ਗ ਲੋਕਾਂ ਦੀ ਸੋਚ ਹੈ।ਜਿਹੜੀ ਹੁਣ ਦਿਨ ਪਰ ਦਿਨ ਬਦਲਦੀ ਜਾ ਰਹੀ।
ਬਦਲ ਰਹੀ ਹੈ ਹਾਂਜੀ।
ਠੀਕ ਹੈ ਨਾ ਜੀ।
ਹਾਂਜੀ। ਸਾਦਾ ਮਤਲਬ ਆਪਾਂ ਕਹਿ ਦਿੰਦੇੇ ਹਾਂ ਵੀ ਪਹਿਰਾਵਾ ਪਾ ਕੇ ਰਾਜ਼ੀ ਨਹੀਂ ਹੈਗੇ। ਹਾਂਜੀ ਫੈਸ਼ਨ ਦੇ ਵਿੱਚ ਹੋ ਗਏ।
ਹਾਂਜੀ ਹਾਂ ਇਹ ਦੋ ਕਿ ਮੁੰਡੇ ਵੀ ਕੁੜੀਆਂ ਵੀ
ਹਾਂਜੀ।
ਸਾਰੇ ਹੀ ਅਲੱਗ-ਅਲੱਗ ਤਰ੍ਹਾਂ ਦੇ ਪਹਿਰਾਵਿਆਂ ਨੂੰ ਨੇ ਜਿਹੜੀ ਪਹਿਲ ਦਿੰਦੇ ਨੇ ਦੇਖੋ
ਹਾਂਜੀ ਮੈਮ ਹਾਂਜੀ-ਹਾਂਜੀ।
ਤੇ ਇਹ ਕੀ ਕਰਦੇ ਨੇ। ਇਹਦੇ ਵਿੱਚ ਸਿਰਫ਼ ਕੱਪੜੇ ਨੀ ਹੋਰ ਕੇ ਆਪਣੇ ਸਾਰੇ ਤਰ੍ਹਾਂ ਦੇ ਫੈਸ਼ਨ ਸ਼ਾਮਿਲ ਹੁੰਦੇ ਨੇ ਹੈਂਗੇ‌। ਜਿਵੇਂ ਜੁੱਤੀਆਂ ਸਟਾਈਲ ਰੰਗ ਹਨਾ।
ਹਾਂਜੀ।
ਸਾਰਾ ਕੁਛ ਇਹਦੇ ਵਿੱਚ ਹੁੰਦਾ ਹੈਗਾ ਹਨਾ।
ਹਾਂਜੀ- ਹਾਂਜੀ।
ਪਰ ਅੱਜ ਕੱਲ੍ਹ ਕੀ ਹੈ।ਜਿਹੜੀਆਂ ਮਾਰਕੀਟਸ ਨੇਗੀਆਂ
ਹਾਂਜੀ।
ਉਹ ਲੋਕਾਂ ਦੇ ਬਹੁਤ ਜ਼ਿਆਦਾ ਆਪਣਾ ਪ੍ਰਭਾਵ ਨੇ ਬਣਾ ਰਹੀਆਂ ਨੇ। ਅਲੱਗ-ਅਲੱਗ ਤਰ੍ਹਾਂ ਦੇ ਕੱਪੜੇ ਨੇ ਜਿਹੜੇ ਉੱਥੇ ਤਿਆਰ ਕਰੇ ਜਾਂਦੇ ਨੇ ਦੇਖੋ ਜਿਵੇਂ ਕੀ ਟੀ ਸ਼ਰਟਸ, ਜੀਨਸ
ਹਾਂਜੀ ਕੋਈ ਪਲਾਜ਼ੋ ਵਗੈਰਾ ਹੋ ਗਿਆ। ਜਾਂ ਕੋਈ ਫਰੋਕਸ ਹੋ ਗਈਆਂ।
ਹਾਂਜੀ ਹਾਂ। ਕਿਉਂ ਇਹ ਲੋਕਾਂ ਨੂੰ ਅਟਰ੍ਰੈਕਟ ਕਰਦੇ ਨੇ।ਦੇਖੋ
ਜੀ- ਜੀ
ਤੇ ਵੀ ਫੇਰ ਲੋਕ ਇਹਨਾਂ ਨੂੰ ਕਿਵੇਂ ਖ਼ਰੀਦਦੇ ਨੇ ਹੈਗੇ?
ਹਾਂਜੀ। ਹਾਈ ਤੋਂ ਹਾਈ ਰੇਟ ਹੁੰਦੇ ਨੇ ਮੈਮ ਇਹਨਾਂ ਦੇ ਦੇਖੋ।
ਹਾਂਜੀ, ਹਾਂ, ਬਿਲਕੁਲ ਜੀ ਬਿਲਕੁਲ।
ਠੀਕ ਹੈ ਨਾ ਜੀ, ਇਹ ਤਾਂ ਹੈ ਨੀ ਗਾ ਵੀ ਸਸਤੇ ਦੇ ਵਿੱਚ ਖਰੀਦੀਆਂ ਜਾਂਦੀਆਂ ਨੇ ਡਰੈਸਿਸ ਵਗੈਰਾ।
ਨਹੀਂ-ਨਹੀਂ ਮੈਮ, ਕਿਉਂਕਿ ਅੱਜ ਕੱਲ ਤਾਂ ਅਲੱਗ ਅਲੱਗ -ਅਲੱਗ ਤਰ੍ਹਾਂ ਦੇ ਆ ਰੇ ਨੇ ਦੇਖੋ।
ਹਾਂਜੀ।
ਕਿਉਂਕਿ ਅਲੱਗ-ਅਲੱਗ ਮਾਰਕੀਟ ਦੇ ਵਿੱਚ ਅਲੱਗ- ਅਲੱਗ ਪੈਟਰਨ ਹੁੰਦੈ।
ਹਾਂਜੀ ਕੋਈ ਮਤਲਬ ਬੱਚਾ ਲਾ ਲਓ, ਕੋਈ ਜਵਾਨ ਲਾ ਲਓ, ਕੋਈ ਬੂੜਾ ਲਾ ਲਓ ਹਰ ਵਾਸਤੇ ਹਰ ਤਰ੍ਹਾਂ ਦੀ ਡਰੈਸਿਸ ਬਣਾਈ ਜਾ ਰੀ ।
ਹਾਂਜੀ, ਹਾਂ। ਤੇ ਇਹਦੇ ਵਾਸਤੇ ਉਹ ਕੀ ਹੈ ਅਲੱਗ -ਅਲੱਗ ਕੱਪੜਾ ਨੇ ਜਿਹੜਾ ਉਹ ਵੀ ਚੁਣਦੇ ਨੇ ਅਲੱਗ-ਅਲੱਗ ਰੰਗ ਨੇ ਉਹ ਚੁਣ ਕੇ ਉਹਦੇ ਨਾਲ ਇੱਕ ਡਿਜ਼ਾ ਡਿਜ਼ਾਇਨ ਏ ਜਿਹੜਾ ਉਹ ਤਿਆਰ ਕੀਤਾ ਜਾਂਦੈ।
ਜੀ ਮੈਮ,
ਕੱਪੜੇ ਦੇ ਹਿਸਾਬ ਨਾਲ।
ਹਾਂਜੀ, ਹਾਂ।
ਕਈ ਵਾਰ ਉਹਨਾਂ ਤੇ ਕਢਾਈ ਵੀ ਕੀਤੀ ਜਾਂਦੀ ਏ ਦੇਖੋ ਸੂਟਾਂ ਤੇ, ਜਿਵੇਂ ਕਿ ਬਰਕ ਕਹਿ ਦਨੇ ਗੇ ਆਪਾਂ।
ਹੈਂਡ ਵਰਕ ਲਾ ਲੋ, ਹੈਂਡ ਪੇਂਟਿੰਗ ਲਾ ਲੋ।
ਹਾਂਜੀ- ਹਾਂਜੀ, ਤੁਸੀਂ ਲਾ ਲਓ ਵੀ ਅੱਜ-ਕੱਲ ਕਿੰਨੇ ਬੁਟੀਕ ਖੁੱਲ ਰਹੇ ਨੇ ਦੇਖੋ ਅਪਣੇ ਆਲੇ- ਦੁਆਲੇ।
ਬਹੁਤ।
ਉਹ ਸਿੰਪਲ ਕੱਪੜੇ ਨੂੰ ਪ੍ਰੋ - ਪ੍ਰੋਪਰ ਟੋਪ ਦਾ ਬਣਾ ਦਿੰਦੇ ਨੇ।
ਹੰ - ਹੰ
ਉਹ ਤੇ ਆਪਣੇ ਹੱਥ ਨਾਲ ਕਾਰੀਗਰੀ ਕਰਦੇ ਨੇ ਦੇਖੋ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਇਨ ਬਣਾਉਂਦੇ ਨਿਹਗੇ।
ਹਾਂਜੀ
ਇਹਦੇ ਨਾਲ ਕੀ ਹੈਗੀ, ਜਿਹੜੀ ਉਹ ਲੋਕ ਨੇ ਉਹਨਾਂ ਦੀ ਦੇਖਣ ਸ਼ਕਤੀ ਏ ਜਿਹੜੀ ਉਹ ਹੋਰ ਵੀ ਉਹਨਾਂ ਪ੍ਰਤੀ ਵਧੀਆ ਹੋ ਜਾਂਦੀ ਵੀ ਆਪਾਂ ਵੀ ਇਹ ਚੀਜ਼ ਖਰੀਦ।
ਹਾਂ ਉਹ ਖਿੱਚ ਦਾ ਕੇਂਦਰ ਬਣਦੀ ਹੈ ਮੈਮ, ਓਹਨੂੰ।
ਹੁਣ ਤੁਸੀਂ ਲਾ ਲੋੋ, ਵੀ ਜਿੱਦਾਂ ਇੱਕ ਪੈਰਟ ਕਲਰ ਦਾ ਸੂਟ ਚਲਿਆ।
ਹਾਂਜੀ।
ਆ ਪਿੱਛੇ ਜੇ ਹੋਣੇ। ਤੁਸੀਂ ਲਾ ਲਓ ਵੀ, ਉਹ ਇੰਸਟਾ ਤੇ ਇੱਕ ਜਣੇ ਨੇ ਪਾਇਆ ਸੀ ਤੇ ਅੱਜ ਜੀ ਉਹ ਲੱਖਾਂ ਲੋਕਾਂ ਨੇ
ਪਾਇਆ ਹੋਇਆ।
ਕਿਉਂਕਿ ਉੱਤੇ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਇਨ ਬਣਾ ਕੇ ਉਹਨੂੰ ਸੋਹਣਾ ਬਣਾ ਤਾ। ਜਦ ਕਿ ਉਹ ਸੂਟ ਦੀ ਸਾਰਾ ਚਰੱ
ਚਾਰ ਪੰਜ ਸੌ, ਹੁਣ ਤੁਸੀਂ ਇਹ ਲਾ ਲਓ ਵੀ ਲੇਸ ਡਿਜਾਇਨ ਨਾਲ ਬਣਾ ਦਿੰਦੇ ਨੇ, ਕਿੰਨਾ ਵਧੀਆ ਬਣਾ ਦਿੰਦੇ ਨੇ ਉਹਨੂੰ। ਆਪਾਂ ਇੱਕ ਤਰ੍ਹਾਂ ਦਾ ਇਹ ਕਹਿ ਦਿੰਨੇ ਆ ਵੀ ਆਮ ਜਿਹੇ ਕੱਪੜੇ ਦੇ ਵਿੱਚ ਜਾਨ ਪਾ ਦਿੰਦੇ ਨੇ।
ਹਾਂਜੀ-ਹਾਂਜੀ।
ਤੇ ਮਸ਼ੀਨੀ ਕਢਾਈ ਦੇਖਲੋ, ਕਿੰਨੀ ਚੱਲ ਰਹੀ ਐ। ਕੱਪੜਾ ਕੁਛ ਵੀ ਨੀ ਹੁੰਦਾ ਮੈਮ, ਸਿਰਫ ਸੌ ਡੇਢ ਸੌ ਹੱਦ ਦੋ ਸੌ। ਅਰ-ਅਰ ਤੁਸੀਂ ਕਢਾਈ ਕਢਵਾਉਣ ਜਾਂਨੇ ਔ, ਮਸ਼ੀਨ ਦੇ ਉੱਪਰ ਤਾਂ ਉਹ ਤੁਸੀਂ ਉਹਨੂੰ ਇਹ ਕਹਿਣਗੇ ਵੀ ਫਲਾਵਰ ਦੇ ਹਿਸਾਬ ਨਾਲ ਦੱਸੋ ਜੀ। ਇਹ ਹਜ਼ਾਰ ਦਾ ਜੀ, ਇਹ ਪੰਦਰਾਂ ਸੌ ਦਾ ਜੀ, ਇਹ ਦੋ ਹਜ਼ਾਰ ਦਾ।
ਹਾਂਜੀ, ਹਾਂ ਬਿਲਕੁਲ ਜੀ।
ਦੇ ਨਾ ਵਿੱਚ ਕੱਪੜਾ ਜਿਹੜਾ ਕੱਪੜਾ ਦੇ ਉੱਤੇ ਕਢਾਈ ਕੱਢੀ ਜਾਣੀ ਹੈ, ਉਹ ਕੱਪੜਾ ਕਿੱਦਾਂ ਦਾ ਐ?
ਹਾਂਜੀ, ਹਾਂ।
ਠੀਕ ਐ ਨਾ ਜੀ, ਬਸ ਇੱਕ ਫੈਸ਼ਨ ਦੇ ਤਰਫ਼ ਜਾ ਰਹੇ ਨੇ।
ਹਾਂਜੀ, ਹਾਂ। ਹੁਣ ਤੁਸੀਂ ਟੀ ਸ਼ਰਟਸ ਲਾ ਲਓ, ਦੇਖੋ ਅਲੱਗ-ਅਲੱਗ ਤਰ੍ਹਾਂ ਦੇ ਕਲਰ। ਨੂੰ ਮਿਕਸ ਕਰਕੇ ਬਣਾਈ ਜਾਂਦੀ ਐ।
ਹਾਂਜੀ।
ਤੇ ਉਹ ਕੀ ਐ ਗੀ? ਉਹ ਸੋਹਣੀ ਵੀ ਲੱਗਦੀ ਐ।
ਹਾਂਜੀ।
ਤੇ ਦੂਸਰੇ ਲੋਕ ਉਹਨੂੰ ਖ਼ਰੀਦ ਦੇ ਵੀ ਬਹੁਤ ਜ਼ਿਆਦਾ ਨੇ ਗੇ।
ਤੇ ਤੁਸੀਂ ਲਾ ਲੋ ਵੀ ਬਾਕੀ ਇੱਕ ਹੋਰ ਕੀ ਹੁੰਦੇ ਨੇ? ਜਿੱਦਾਂ ਕਹਿੰਦੇ ਹਾਂ, ਆਪਣੇ ਪੈਰਾਂ ਦੇ ਵਿੱਚ ਪਾਣ ਲਈ ਜੁ ਕੁਤੀਆਂ ਉਹਨਾਂ ਨੂੰ ਵੀ ਅਲੱਗ-ਅਲੱਗ ਤਰੀਕੇ ਨਾਲ ਅਲਗ-ਅਲਗ ਡਿਜ਼ਾਇਨ ਐ, ਜਿਹੜਾ ਬਣਾ ਕੇ ਤਿਆਰ ਕੀਤਾ ਜਾਂਦਾ।
ਪਤਾ ਕੀ ਹੈ, ਮੈ ਮੂੰਹ ਅੱਗੇ ਤਾਂ ਆ ਜਾਂਦੀ ਸੀ ਸਿੰਪਲ ਜੁੱਤੀ ਕਹਿ ਦਿੰਦੇ ਆਪਾਂ ਵੀ ਨੋਕ ਆਲੀ, ਜੁੱਤੀ ਹੁੰਦੀ ਜਾ। ਜਾਂ ਚਮ ਦੀ ਜੁੱਤੀ ਹੁੰਦੀ ਹਨਾ।ਜੇ ਉਹ ਆਉਂਦੀ ਸੀ ਸਿੰਪਲ ਤਰੀਕੇ ਦੀ। ਕੋਈ ਕਢਾਈ ਵਗੈਰਾ ਨਹੀਂ ਸੀ ਹੁੰਦੀ। ਵੀ ਹੁਣ ਤੁਸੀਂ ਇਹ ਦੇਖ ਲੋ ਵੀ ਕੋਈ ਪਾਕਿਸਤਾਨੀ ਕਢਾਈ ਆਉਂਦੀ ਆ ਉਹ ਤੇ।
ਹਾਂਜੀ।
ਵਗੈਰਾ ਲੱਗੇ ਹੁੰਦੇ ਨੇ।ਉਹੀ ਤੁਸੀਂ ਉਹਨਾਂ ਦੀ ਰੇਂਜ ਵਧਾਤੀ ਦੇਖੋ ਹਜ਼ਾਰ ਪੰਦਰਾਂ ਸੌ ਦੋ ਹਜ਼ਾਰ ਤੱਕ।
ਹਾਂਜੀ, ਹਾਂ ਜਦ ਕੀ ਨਾ ਪੁਰਾਣੇ ਸਮੇਂ ਦੇ ਵਿੱਚ ਲੋਕ ਸੀ, ਜਿਹੜੇ ਉਹ ਸਿੰਪਲ ਕੱਪੜਾ ਖਰੀਦ ਕੇ ਸਿੰਪਲ ਸੂਟ ਤੇ ਕੁੜਤਾ ਪਜਾਮਾ, ਚਾਦਰਾ ਹੀ ਪਾਉਂਦੇ ਸੀ।
ਹਾਂਜੀ-ਹਾਂਜੀ।
ਉਦੋਂ ਨਾ ਤਾਂ ਇੰਨੀਆਂ ਜਿਆਦਾ ਮਾਰਗੀਟ ਸੀ ਹਨਾ।
ਹਾਂਜੀ।
ਤੇ ਨਾ ਹੀ ਲੋਕਾਂ ਨੂੰ ਫੈਸ਼ਨ ਦੇ ਬਾਰੇ ਇਨਾ ਜ਼ਿਆਦਾ ਪਤਾ ਸੀ। ਕਿਉਂਕਿ ਉਸ ਟਾਈਮ ਉਹ ਆਪਣੇ ਘਰ ਦੇ ਕੰਮਾਂ ਦੇ ਵਿੱਚ ਹੀ ਲੱਗੇ
ਲੱਗੇ ਰਹਿੰਦੇ ਸੀ, ਹਾਂਜੀ ਸਈ ਗੱਲ।
ਤੇ ਉਹਨਾਂ ਕੋਲ ਨਾ ਹੀ ਇੰਨਾ ਪਤਾ ਸੀ, ਦੇਖੋ ਜਦੋਂ ਬੱਚਿਆਂ ਨੇ ਜਦੋਂ ਕਿਸੇ ਕੋਲਜ ਸਕੂਲ ਜਾਣਾ ਤਾਂ ਸਿੰਪਲ ਕੱਪੜੇ ਪਾ ਕੇ ਹੀ ਚੱਲ ਜਾਂਦੇ ਸੀ। ਕੋਈ ਉਹਨਾ ਨੂੰ ਪਾਟਿਆਂ ਦਾ ਨੀ ਹੁੰਦਾ ਸੀ, ਅੱਜ-ਕੱਲ ਤਾਂ ਤੁਸੀਂ ਛੋਟੇ ਤੋਂ ਛੋਟੇ ਟਾ ਬੱਚਾ ਵੀ ਨੀ ਪਾਉਂਦਾ ਹੈਗਾ।
ਹਾਂਜੀ, ਉਹਨੂੰ ਵੀ ਆਪਾਂ ਪੂਰਾ ਰੇਡੀ ਕਰਕੇ ਬੱਚੇ ਨੂੰ ਸਕੂਲ ਭੇਜਦੇ ਦੇਖੋ। ਕਿ ਨਾ ਕਿਸੇ ਪੱਖੋਂ ਬੱਚੇ ਬੱਚੇ ਨੂੰ ਕਮੀ ਨਾ ਰਹਿ ਜਾ ਕੋਈ ਕਹਿ ਨਾ ਦੇਵੇ, ਵੀ ਨਹੀਂ ਤੁਹਾਡੇ ਬੱਚੇ ਦੇ ਐਵੇਂ ਨੀ ਸੀ ਕੱਪੜਾ ਪਾਇਆ ਹੋਇਆ ਵਧੀਆ। ਸੀ ।
ਹਾਂਜੀ ਹਾਂ। ਤੇ ਇੱਕ ਗੱਲ ਇਹ ਹੈ। ਮੈਮ ਅੱਜ ਕੱਲ ਦੇ ਜਿਹੜੇ ਫੈਸ਼ਨ ਸ਼ੋ ਹੁੰਦੇ ਨੇ ਉਹ ਵੀ ਕੀਤੇ ਜਾਂਦੇ ਨੇ ਇਦੇ ।
ਹਾਂਜੀ-ਹਾਂਜੀ ਮੈ।
ਤੇ ਆਪਣੇ ਕੱਪੜਿਆਂ ਤੇ ਆਪਣੇ ਪ੍ਰੋਡਕਟਾਂ ਦੀ ਜਿਹੜੀ ਉਹ ਹੈਗੀ ਡਿਸਪਲੇ ਕਰਦਾ।
ਡਿਸਪਲੇ ਕਰਦੇ ਨੇ ਹਾਂਜੀ।
ਕਿਉਂਕਿ ਉਹ ਲੋਕਾਂ ਨੂੰ ਸਿਰਫ ਅਟਰੈਕਟ ਕਰ
ਹਾਂਜੀ ਕੀ ਮਤਲਬ ਕਿਦੇ ਜ਼ਿਆਦਾ ਵਧੀਆ ਪਾਇਆ ਹੋਊਗਾ। ਤਾਂ ਓਹਨਾ ਮਾਰਕਸ ਮਾਰਕ ਵਧ ਮਿਲਣਗੇ।
ਹਾਂਜੀ ਤੇ ਹੁਣ ਤੁਸੀਂ ਲਓ ਵੀ ਜਿਵੇਂ ਮੋਡਲਸ ਨੇ ਦੇਖੋ। ਉਹ ਅਲੱਗ-ਅਲੱਗ ਤਰ੍ਹਾਂ ਦੇ ਕੱਪੜੇ ਪਾ ਕੇ ਆਉਂਦਾ ਸ਼ੋ ਦਿਖਾਉਂਦੇ ਨੇਗੇ।
ਹਾਂਜੀ ਹਾਂ।
ਫੈਸ਼ਨ ਦੇ ਵਿੱਚ ਲਾ ਲੋ ਹਾਂਜੀ ਤੇ ਉਹ ਅਲੱਗ। ਅਲੱਗ-ਅਲੱਗ ਬ੍ਰਾਂਡ ਦੇ ਜਿਹੜੇ ਕੱਪੜੇ ਨੇ ਉਹ ਹੁੰਦੇ ਨੇ।
ਹਾਂਜੀ।
ਕਿ ਬਹੁਤ ਕੋਸਟਲੀ ਹੁੰਦੇ ਨੇ ਲੋਕ ਉਹਨਾਂ ਨੂੰ ਦੇਖ ਕੇ ਹੀ ਖਰੀਦਦੇ ਨੇ।
ਹਾਂਜੀ।
ਅੱਜ ਕੱਲ ਦੇ। ਕੁੜੀਆਂ ਜਾਂ ਮੁੰਡੇ ਲਾ ਲਓ ਦੇਖੋ ਜਿੱਦਾਂ ਕਿ ਬਾਹਰ ਜਾ ਰਹੇ ਨੇ ਸਿਰਫ ਉਹ ਵੈਸਟਨ। ਫੈਸ਼ਨ ਨੂੰ ਹੀ ਪਹਿਲ ਦਿੰਦੇ ਨੇ।
ਹਾਂਜੀ ਹਾਂਜੀ।
ਪੰਜਾਬੀ ਸੂਟ ਹੈ ਜਿਹੜਾ ਉਹ ਕਿਸੇ- ਕਿਸੇ ਮੌਕਿਆਂ ਤੇ ਹੀ ਪਾਉਂਦੇ ਨੇ।
ਹਾਂਜੀ ਬਸ ਤੁਸੀਂ ਇੱਕ ਤਰ੍ਹਾਂ ਦਾ ਇਹ ਲਾ ਲਓ ਵੀ ਚਲੋ ਆਪਾਂ ਕਿਸੇ ਟਾਈਮ ਇਹ ਕਹਿ ਦਿੰਦੇ ਵੀ ਆਪਾਂ ਪੰਜ। ਪੰਜਾਬੀ ਪਹਿਰਾਵਾ ਪਾਉਣਾ ਚਲੋ ਆਪਾਂ ਪਾ ਕੇ ਦੇਖਦੇ ਹਾਂ ਜੇ ਮੇਲਾ ਲੱਗਦਾ ਜਾਂ ਨਹੀਂ। ਹਾਲਾਂ ਲੋਕ ਤਾਂ ਜ਼ਿਆਦਾ ਮਤਲਬ ਫੈਸ਼ਨ ਹੀ ਪਹਿਲ ਦੇ ਰਹੇ ਨੇ। ਜਿਵੇਂ ਕੋਈ ਛੋਟੀ-ਛੋਟੀ ਇਹ ਟੋਪ ਵਗੈਰਾ ਹੋ ਗਏ। ਜਾਂ ਜੀਨਸ ਵਗੈਰਾ ਹੋ ਗਆਂ ਜਾਂ ਲੋਅਰ ਵਗੈਰਾ ਹੋ ਗਏ।
ਹਾਂਜੀ। ਹੁਣ ਆਪਾਂ ਆਪਣੇ ਬੱਚਿਆਂ ਦੇ ਹੀ ਲਾ ਲਓ ਦੇਖੋ ਨਵੇਂ ਤੋਂ ਨਵੇਂ ਕੱਪੜੇ ਪਾਉਣੇ ਪਸੰਦ ਕਰਦੇ ਸਿੰਪਲ ਕੱਪੜਾ ਆਪਾਂ ਵੀ ਕਹਿ ਦਿੰਨੇ ਆ ਆਪਾਂ ਘਰ ਪਾ ਦਵਾਂਗੇ। ਹਾਂਜੀ।
ਤਾਂ ਹੈਗਾ ਹੀ ਹੈ।
ਇਹ ਜਿਹੜਾ ਫੈਸ਼ਨ ਹੈ ਵੀ ਦਿਨੋ ਦਿਨ ਦੂਜੇ ਲੋਕਾਂ ਨੂੰ ਦੇਖ ਕੇ ਵੱਧਾ ਜਾ ਰਿਹਾ।
ਹਾਂਜੀ ਇਹਨਾਂ ਚੀਜ਼ਾਂ ਨੀ ਮਹਿੰਗਾਈ ਕਰਤੀ ਜ ਦੇਖੋ। ਕਿਉਂ ਆਮ ਬੰਦਾ ਖ਼ਰੀਦ ਨ ਸਕਦਾ।
ਹਾਂਜੀ ਹਾਂ ਪਰ ਇਹ ਹੈ ਉਹਦੀਆਂ ਕਿ। ਆਮ ਬੰਦੇ ਦੇ ਲਈ ਇੱਕ ਡੁਪਲੀਕੇਟ ਕਪੀਜ਼ ਵੀ ਆ ਰਹੀਆਂ ਨੇ ਦੇਖੋ ਕੱਪੜਿਆਂ ਦੀਆਂ।
ਹਾਂਜੀ ਹਾਂਜੀ।
ਜਿਹਨੂੰ ਉਹ ਖਰੀਦ ਕੇ ਜਿੱਦਾਂ ਆਪਾਂ ਕਹਿ ਦਿੰਦੇ ਵੀ ਆਪਣਾ ਸ਼ੌਕ ਹੈ ਜਿਹੜਾ ਉਹ ਪੂਰਾ ਕਰ ਸਕਦੇ।
ਕਰ ਸਕਦੇ ਨੇ ਹਾਂਜੀ।
ਇਹ ਵੀ ਗੱਲ ਹੈ।
ਸਹੀ ਗੱਲ ਆ ਮੈਮ ਤੁਹਾਡੀ। ਪਰ ਆਏ ਵੀ ਪਹਿਲਾਂ ਵਾਲੇ ਪਹਿਲਾਂ ਵਾਲੇ ਟਾਈਮ ਚ ਵਿੱਚ। ਤੇ ਅੱਜ ਕੱਲ ਦੇ ਫੈਸ਼ਨ ਦੇ ਟਾਈਮ ਦੇ ਵਿੱਚ ਬਹੁਤ ਫ਼ਰਕ ਪੈਂਦਾ।
ਹਾਂਜੀ ਹਾਂ ਮੈਮ ਬਿਲਕੁਲ ਜੀ। ਅੱਜ ਕੱਲ ਦਾ ਜੇ ਆਪਾਂ ਕਿਸੇ ਮੈਰਿਜ ਵਗੈਰਾ ਤੇ ਜਾਣਾ ਤਾਂ ਵੀ। ਾਂ ਨਵੇਂ ਕੱਪੜੇ ਨਵੀਆਂ ਜੁੱਤੀਆਂ ਨਵੀਂ ਅਸੈਸਰੀਜ਼ ਹਨਾ।
ਹੁਣ ਤਾਂ ਮੈਮ ਵਿਆਹ ਤੇ ਜਾਣਾ ਦੇਖੋ ਉਹਦੇ ਵਾਸਤੇ ਆਪਾਂ ਨੂੰ ਸਪੈਸ਼ਲ ਚਾਹੀਦੀ ਹੈ ਡਰੈੱਸ। ਠੀਕ ਹੈ ਜੀ ਕੋਈ ਕਿਸੇ ਦੇ ਮਤਲਬ ਡੈਥ ਜਾਣਾ ਉਹਦੇ ਵਾਸਤੇ ਅਲੱਗ ਚਾਹੀਦਾ। ਜੇ ਆਪਾਂ ਆਮ ਕੋਈ ਹਾਂਜੀ। ਕੋਈ ਮਾਰਕੀਟ ਜਾਣਾ ਤਾਂ ਆਪਾਂ ਨੂੰ ਐਵੇਂ ਚਾਹੀਦਾ ਸਹੀ ਗੱਲ ਹੈ ਜੀ।
ਬਿਲਕੁਲ ਐ ਜੀ ਇਹ ਤਾਂ।
ਬਸ ਇਹਨਾਂ ਚੀਜ਼ਾਂ ਦੀ ਫੈਸ਼ਨ ਰਹਿ ਗਿਆ।
ਹਾਂਜੀ ਹਾਂ ਮੈਮ ਅੱਜ ਕੱਲ ਨਾ ਇੱਕ ਫੈਸ਼ਨ ਡਿਜ਼ਾਇਨਰ ਦਾ ਜਿਹੜਾ ਕੋਰਸ ਐ ਉਹ ਵੀ ਬਹੁਤ ਹੋ। ਣ ਲੱਗ ਗਿਆ ਗਾ।
ਹਾਂਜੀ।
ਬਹੁਤ ਜ਼ਿਆਦਾ ਲੋਕ ਨੇ ਜਿਹੜੇ ਉਹ ਕਰ ਵੀ ਰਹੇ ਨੇ, ਫੈਸ਼ਨ ਡਿਜ਼ਾਇਨਰ ਨੂੰ। ਕਿਉ ਚਲੋ ਵੀ ਆਪਣਾ
ਹਾਂਜੀ-ਹਾਂਜੀ, ਇਹ ਤਾਂ ਹੈਗਾ ਈ ਏ ਨਾ।
ਵੀ ਆਪਣਾ ਹੀ ਕਾਰੋਬਾਰ ਹੈ ਜਿਹੜਾ ਉਹ ਅੱਗੇ ਕਰ ਸਕਣ, ਕਿਉਂਕਿ ਉਹਦੇ ਵਿੱਚ ਕੁਛ ਸਿੱਖਣ ਨੂੰ
ਮਿਲਦਾ ਹੈ । ਹਾਂਜੀ-ਹਾਂਜੀ, ਓ ਤਾਂ ਹੈਗਾ ਹੀ ਐ।
ਹਾਂਜੀ ਹਾਂ, ਇਹ ਨੀ ਕਿ ਵੀ ਉਹ ਦੂਜਿਆਂ ਤੇ ਨਿਰਭਰ ਹੋਣਗੇ। ਦੇਖੋ ਹੈਣਾ । ਉਹਦੇ ਵਿੱਚ ਵਿੱਚ ਕਲਾ ਬ
ਸਿਖਾਈਆਂ ਜਾਂਦੀਆ। ਹਾਂਜੀ-ਹਾਂਜੀ ਤੇ ਅੱਜ ਵੀ ਉਨ੍ਹਾਂ ਨਾਲ ਵਧੀਆ ਰਹਿ ਠੀਕ, ਠੀਕ ਹੈ ਮੈਮ, ਓਕੇ। ਦੁਬਾਰਾ